ਅੱਛਾ ਨਹੀਂ ਮੈਨੂੰ ਤੇ ਆ ਰਹੀ ਤੁਹਾਡੀ ਆਵਾਜ਼, ਤੁਹਾਡੀ ਆਵਾਜ਼ ਕੱਟ-ਕੱਟ ਕੇ ਆ ਰਹੀ ਸੀ ਮੈਨੂੰ
ਅਹ ਹੋਰ ਕੀ ਹਾਲ ਚਾਲ ਹੈ, ਹੈ ਮੈਂ ਕਿਹਾ। ਹਾਂਜੀ ਮੈਂ ਵੀ ਠੀਕ ਹਾਂ ਹੋਰ ਬੱਚੇ ਬੱਚਿਆਂ ਦਾ ਕੀ ਹਾਲ ਐ।
ਬੱਚੇ ਠੀਕ ਨੇ
ਹੋਰ ਸੋਨ ਤੇ ਨੀ ਲਗੇ ਸੀ, ਖਾ ਲਈ ਰੋਟੀ ਰੁਟੀ।
ਹਾਂਜੀ ਰੋਟੀ ਖਾ ਲਈ ਏ, ਹੁਣ ਐ ਕਿਥੇ ਸੋਏਗਾ, ਕਾਕਾ ਸੋਏਗਾ ਤਾਂ ਹੀ ਸੋਵਾਂਗੇ। ਇਹ ਵੀ ਸੌਂਦਿਆਂ, ਇਨਾ ਟੈਮ ਲਾਦਾ ਵੇ। ਅੱਜ ਦਿਨੇ ਵੀ ਸਾਰਾ ਦਿਨ ਨੀ ਸੁੱਤ ਤਾਂ ਪੰਦਰਾਂ ਵੀਹ ਮਿੰਟ ਸੁੱਤੇ ਆਂ।
ਹੂ
ਬਸ ਹੁਣ ਸੋਆਵਾਂਗੀ ਇਹਨੂੰ, ਫਿਰ ਆਪ, ਆਪਣੀ ਮਰਜ਼ੀ ਨਾਲ ਸੌਦੇ ਨੇ ਹੁਣ ਨੀ ਹੁੰਦਾ। ਕਈ ਵਾਰ ਵੀ ਬੱਚਾ ਸੋਏ ਤੇ ਬੰਦਾ ਤਾਂਹੀ ਮਾਂ ਸੋਏਗੀ ਨਾ।
ਹਾਂਜੀ ਉਹ ਤੇ ਹੈਗੀ ਐ, ਔ ਤੇ ਹੈ ਹੀ ਐ, ਮੈਂ ਨਾ ਮੈਨੂੰ ਪਤਾ ਚੱਲਿਆ ਕਿ ਤੁਸੀਂ ਨਾ ਬਈ ਉਹ ਸਿਲਾਈ ਦਾ ਕੀਤਾ ਹੈਗਾ ਵੀ ਬਟੀਕ ਦਾ ਕੋਰਸ ਕੀਤਾ ਹੈਗਾ ਵੀ ਤੇ ਮੈਂ ਕਿਹਾ ਤੁਹਾਨੂੰ ਹੋਏਗੀ ਮਸ਼ੀਨਾਂ ਬਾਰੇ ਨੌਲੇਜ ਹੈ ਹੈਨਾ। ਤੇ ਉਹ ਅੱਜ ਮੈਂ ਸਵੇਰੇ ਨੂੰ ਕੁਛ ਕੰਮ ਹੈਗਾ ਸੀ ਮਸ਼ੀਨ ਦਾ ਨਾ, ਮੈਂ ਲੈ ਕੇ ਬੈਠੀ ਸਿਲਾਈ ਮਸ਼ੀਨ ਤੇ ਮੇਰਾ ਭੈਣ ਜੀ ਧਾਗਾ ਟੁੱਟੀ ਜਾਂਦਾ ਪਿਆ ਸੀ। ਵਾਰ ਵਾਰ ਤੇ ਮੈਂ ਕਿਹਾ।
ਜੋ ਅਗਲੀ ਪੈਜੀ ਉਹ ਨਾ ਅਗਲੀ ਜਿਹਨੂੰ ਘੁੰਮਾਨੇ ਆ ਹਾਂਜੀ ਹਾਂ ਕੋਈ ਨੀ ਘਬਰਾਉਣ ਦੀ ਗੱਲ ਨੀ ਐ। ਅਹ ਧਾਗਾ ਟੁੱਟਦਾ ਪਿਆ ਨਾ ਉੱਪਰ ਵਾਲੀ ਜਿਹੜੀ ਅੱਗੇ ਨੋਕ ਹੁੰਦੀ ਨਾ ਉਹਨੂੰ ਤੋਂ ਲੂਜ ਕਰ ਲੋ। ਔ ਤਾਂ ਤਾਗਾ ਪਤਾ ਨੀ ਲਗਾ, ਹਾਂ।
ਮੈਂ ਉਹਨੂੰ ਕੀਤਾ ਹੈਗਾ ਵੇ ਬਈ, ਅੱਛਾ
ਫੇਰ ਨੀ ਟੁੱਟੇਗਾ ਤਵਾਦਾ ਧਾਗਾ। ਇੰਜ ਹਾਂਜੀ ਹਾਂਜੀ ਤੁਸੀ ਇੰਝ ਕਰਕੇ ਦੇਖੋ, ਜਾਂ ਨੀਚੇ ਫਿਰ ਨੀਚੇ ਜਿਹੜਾ ਫਿਰਕੀ ਲਗਾਉਂਦੇ ਡੱਬੀ ਫਿਰਕੀ ਜਿੱਥੇ ਨੀਚੇ ਲਗਾਉਂਦੇ ਹੋ ਓਦਾਂ ਨੀਚੇ ਸ਼ਟਰ ਖੋਲੋ ਤੇ ਉਹਨੂੰ ਹਲਕਾ ਜਿਹਾ ਸਾਫ਼ ਕਰੋ। ਤੇ ਤੁਹਾਡਾ ਨਾ ਧਾਗਾ ਟੁੱਟੇਗਾ ਨਾ ਸਟਾਫ ਦੇਗਾ ਕੁਛ ਨੀ ਦੇਗਾ ਤੁਹਾਡੀ ਮਸ਼ੀਨ
ਮੈਂ ਨਾ ਕਦੇ ਉਹ ਥੱਲੋਂ ਕਦੇ ਖੋਲਿਆ ਹੀ ਨੀ ਸ਼ਟਲ ਸ਼ਟਲ ਕਿਵੇਂ ਖੋਲਦੇ ਹੈਗੇ ਨਾ ਵੈਸੇ ਨਾ ਬਈ ਉਹ
ਪੇਚ ਲਗਿਆ ਜੇ ਖੋਲੋ ਤੇ ਬਾਹਰ ਗਲ ਜੇਗਾ ਤੇ ਹੱਥ ਵਿੱਚ ਉਹਦੇ ਅੰਦਰ ਹੋਰ ਆਉਂਦਾ ਜੇ ਬੰਨਿਆ ਬਸ ਤੁਹਾਨੂੰ ਸਾਫ ਕੱਲ ਨੂੰ ਕਿਸੀ ਪੁਰਾਣੇ ਕੱਪੜੇ ਨਾਲ
ਅੱਛਾ ਅੱਛਾ
ਬਸ ਜਿਵੇਂ ਉਹ ਢਾਂਚੇ ਲਗਾ ਦੋ ਤੇ ਜੋ ਲੋ ਬਸ ਤੇਲ ਪਾਉ ਨਾ ਤੁਸੀਂ ਤੇਲ ਨੀ ਪਾਇਆ ਹੋਣਾ ਜਾਂ ਕੋਈ ਧਾਗਾ ਧੁਗਾ ਵੀ ਫਸਿਆ ਹੁੰਦਾ ਐ।
ਪਰ
ਨੀਚੇ ਜੋ ਧਾਗਾ ਧੁਗਾ ਫਸਿਆਗਾ ਤਾਂ ਪਹਾੜੀ ਚੱਲਦੀ ਪਈਏ ਤੁਸੀਂ ਨੀਚੋਂ ਦੀ ਉਹਦੀ ਸ਼ਟਰ ਖੋਲੋ ਹਾਂਜੀ ਉਹ ਖੋਲੋ ਨੀਚੋਂ ਦੀ ਤੁਹਾਡੀ ਮਸ਼ੀਨ ਹੈ ਹਲਕੀ ਫੁੱਲ ਵਰਗੀ ਹੋ ਜਾਏਗੀ।
ਹਾਂ ਪਿੱਛੇ ਤੇ ਮੈਂ ਬੜਾ ਤੇਲ ਦਿੱਤਾ ਉਹਨੂੰ ਮਸ਼ੀਨ ਪਾ ਰਹੀ ਬੜੀ ਚੱਲਦੀ
ਹਾਂ ਨਾ ਬਸ ਉਹ ਜਿੰਨਾ ਮਰਜੀ ਤੇਲ ਦੇਈ ਜਾਓ ਭੈਣ ਜੀ ਤੁਸੀਂ ਕੋਈ ਫਰਕ ਨੀ ਪੈਣਾ ਜੇ। ਜਾਂ ਤਾਂ ਤੁਸੀਂ ਨੀਚੋਂ ਸਾਫ਼ ਨੀ ਕਰੋਗੇ।
ਅੱਛਾ ਹਾਂ ਫੇਰ ਸ਼ਾਇਦ ਹੋ ਸਕਦਾ ਤੇ
ਹਾਂ ਨੀਚੋਂ ਧਾਗਾ ਫੇਰ ਇੱਕਦਮ ਮਲਾਈ ਵਰਗੀ ਚੱਲੇਗੀ ਉਹਨੂੰ ਖਲ ਕੇ
ਅੱਛਾ।
ਇੰਝ ਬਹੁਤ ਹਾਂ ਸਾਡੇ ਵੀ ਉੱਥੇ ਸਿਖਾਉਂਦੇ ਨਾ ਅਸੀਂ ਉੱਥੋਂ ਵੀ ਇੰਝ ਹੀ ਕਰਦੇ ਹਾਂ। ਜੇ ਮਸ਼ੀਨ ਕਈ ਵਾਰ ਟਾਪ ਦੇ ਹੁੰਦੀ ਹੈ। ਕਈ ਵਾਰੀ ਨਹੀਂ ਸਤ ਵਾਰ ਵਾਵਾ ਧਾਗਾ ਟੁੱਟਦਾ ਐ। ਕੁਛ ਕਦੇ ਬੱਸ ਫੇਰ ਅਸੀਂ ਨੀਚੇ ਖੋਲਦੇ ਹਾਂ। ਹਲਕਾ ਜ ਹਲਕਾ ਜ ਕਿੜੀ ਜਿੰਨਾ ਵੀ ਕੁਝ ਧਾਗਾ ਜਾਂ ਕੋਈ ਪੁਰਾਣੇ ਜ਼ਰੂਰੀ ਜਿਵੇਂ ਕੋਈ ਕੁਛ ਵੀ ਹਲਕਾ ਜ ਕਚਰਾ ਕਿਹੜੀ ਜਿੰਨਾ ਵੀ ਕਚਰਾ ਹੋਗਾ ਤਾਂ ਵੀ ਤੁਹਾਡੀ ਮਸ਼ੀਨ
ਅੱਛਾ ਤਾਂ ਵੀ ਨੀ
ਹੁੰਦਾ ਨਾ ਬੜਾ ਵੱਡਾ ਧਾਗਾ ਵੀ ਕਈ ਤੁਸੀਂ ਸੋਚਦੇ ਹੋ। ਵੀ ਬਹੁਤ ਵੱਡਾ ਧਾਗਾ ਫਾਸੀ ਹੋਏਗਾ ਸਾਡੇ ਤਾਂ ਨਹੀਂ ਚੱਲਦੀ ਵੀ ਐਸਾ ਕੋਈ ਚੱਕਰ ਨਹੀਂ ਹੈ ਹਲਕਾ ਚ ਕੀੜੀ ਜਨਾ ਵੀ ਤੁਹਾਡਾ ਕੁਛ ਨੀਚੇ ਫਸਿਆ ਹੈਗਾ ਨਾ ਤਾਂ ਗਾ ਜਾਂ ਕੱਪੜੇ ਦਾ ਨਿੱਕਾ ਜਿ ਰੂਹੀ ਜਿਵੇਂ ਹਨਾ
ਹਾਂਜੀ ਹਾਂਜੀ ਸਮਝ ਗਈ ਮੈਂ
ਦੀ ਮਸ਼ੀਨ ਤੁਸੀਂ ਬਸ ਸਵੇਰਿਆ ਹੀ ਕਰਨਾ ਫਿਰ ਉਹ ਸਾਫ਼ ਕਰਨ ਤੋਂ ਬਾਅਦ ਹੁਣ ਦੋ ਥੋੜੇ ਧੁੱਪ ਲਵਾ ਦਿਓ ਧੁੱਪ ਆ ਕੇ ਫੇਰ ਸਾਰਾ ਹਾਂ ਧਾਗਾ ਧੁਗਾ ਪਾ ਕੇ ਫਿਰ ਦੇਖਦਾ ਬਿਲਰੇ ਕੋਲ ਸੈੱਟ ਹੋ ਜਾਏਗੀ
ਅੱਛਾ ਪਿੱਛੇ ਵੀ ਮੈਂਸ਼ ਖ਼ਰਾਬ ਹੋਈ ਸੀ ਫਿਰ ਮੈਂ ਸਗੋਂ ਬਾਜ਼ਾਰ ਗਈ ਪਹਿਲੇ ਤਾਂ ਪਾਈ ਆਂਦਾ ਸੀ ਗਲੀ ਦੇ ਵਿੱਚ ਨਾ ਪੁੱਛ ਕੇ ਜਾਂਦਾ ਸੀ ਕਿ ਵੀ ਮਸ਼ੀਨਾਂ ਠੀਕ ਚੱਲਦੀਆਂ ਵੀਈਆਂ ਤੁਹਾਡੀਆਂ ਤੇ ਮੈਂ ਨਾ ਜਦ ਠੀਕ ਚਦੀ ਤਾਂ ਉਦੋਂ ਠੀਕ ਹੀ ਕਹਿਣਾ ਰਗਮ ਕਿੰਨੇ ਚਿਰ ਹੋਏ ਨਾ ਆਏ ਹੀ ਨਹੀਂ ਸੀ ਪਾਏ ਫਿਰ ਮੈਂ ਉਦੋਂ ਬਾਜ਼ਾਰ ਗਈ ਤੇ ਉਹਨੂੰ ਬੁਲਾ ਕੇ ਲਿਆਈ ਮੈਂ ਕਿਹਾ ਮੇਰੀ ਮਸ਼ੀਨ ਮੈਂ ਤੇ ਬੜੀ ਔਖੀ ਹੋ ਜਾਂਦੀ ਆ ਕਿਥੇ ਨਿੱਕੇ ਨਿੱਕੇ ਤਰੋਪੇ ਲਵਾ ਹਨ ਤੇ ਬੱਚਿਆਂ ਨਾਲ ਤੇ ਕਦੀ ਕੋਈ ਪਜਾਮੇ ਫੱਟ ਟੀ ਕਦੀ ਕਈ ਸਲਵਾਰ ਕਦੀ ਕਮੀਜ਼ ਹੁਨੇ ਨਿੱਕੇ ਨਿੱਕੇ ਤੋ ਥੋੜਾ ਲਵਾਉਣਾ ਸਜਾਣਾ ਬਜ਼ਾਰ ਫਿਰ ਮੈਂਨਸਾਦੀ ਕੇ ਲਿਆ ਆਈ ਉਹ ਗੇ ਤੇ ਇਹ ਕਹਿੰਦਾ ਕਿ ਗੱਜ ਟੁੱਟਿਆ ਹੋਇਆ ਵ ਜਿਹੜਾ ਕਹਿੰਦੇ ਫਿਰ ਗਾਜੇ ਚੇਂਜ ਕਰਕੇ ਗਿਆ ਮੈਂ ਕਿਹਾ ਗਾਹ ਚ ਟੁੱਟਿਆ ਤੇ ਹੋਇਆ ਨੀ ਹੈਗਾ ਤੇ ਸਭ ਦੀ ਪਿਆ ਕਹਿੰਦੇ ਭੈਣ ਜੀ ਇਹਨੂੰ ਨੀ ਪਤਾ ਚੱਲਦਾ ਪੈਰ ਦੇ ਗੰਦੇ ਹੈਗੇ ਨਾ ਕੱਸੇ ਪਏ ਨਾ ਮੈਂ ਕਿਹਾ ਭਾਈ ਤੂ ਬਣਾ ਲੈ ਸਾਨੂੰ ਜੋ ਨੋਲੋਜੀ ਕੋਈ ਨੀ ਹੈਗੀ ਬੇ ਮਸ਼ੀਨ ਦੀ ਤੇ ਫ ਜਿੰਨੇ ਕ ਉਦੋਂ ਉਹਦੋਂ ਠੀਕ ਕਰਵਾਈ ਹੁਣ ਫੇਿਰ ਆਉਂਦੀ ਪਈ ਸੀ ਟਾਪ ਆਉਂਦੀ ਪਈ ਸੀ ਮੈਂ
ਨਹੀਂ ਦੱਸ ਤੁਹਾਡਾ ਵੀ ਇਹ ਤੁਸੀਂ ਸਵੇਰੇ ਕਰੋ ਸਵੇਰੇ ਕਰਕੇ ਨਾ ਨੀਚੋਂ ਸਾ ਨੀਚੋਂ ਖੋਲ ਕੇ ਪੇਚਦਾ ਭਾਵੇਂ ਆਪਣੇ ਸਰਦਾਰ ਜੀ ਨੂੰ ਕਹਿ ਦੇਣਾ
ਹਾਂਜੀ ਹਾਂਜੀ ਕੋਈ ਨੀ ਉਹ ਤੇ ਫੇਿਰ ਮੈਂ ਜੀ ਹੁਣ ਤੋਂਸੀਂ ਕਹਿਣਾ ਸ਼ਟਰਲ ਹੈਲੋ
ਹਾਂ ਪੇਜ ਨਾਲ ਖੋ ਹਾਂ ਪੇਜ ਨਾਲ ਖੋਲ ਕੇ ਨਾ ਤੇ ਸਾਰਾ ਸਾਫ਼ ਕੱਪੜਾ ਮਾਰ ਕੇ ਫੇਰ ਉੱਤੋਂ ਦੇ ਤੁਸੀਂ ਜਿਹੜੇ ਹੋਰ ਲੈ ਕੇ ਨੇ ਮਸ਼ੀਨਾਂ ਦੇ ਉਤੋਂ ਤੇਲ ਪਾਓ ਤੇ ਮਾੜਾ ਜਿ ਦਸ ਪੰਦਰ ਮਿੰਟ ਲਓ ਤੇ ਤੁਸੀਂਂ ਧਾਗਾ ਧੁਗਾ ਪਾ ਕੇ ਆਪਣੀ ਸਿਈ ਲਓ ਹੈਂ ਬਹੁਤ ਤੁੜੇ ਸ ਚਲੇਗੀ
ਅੱਛਾ ਜੀ ਤੇ ਕਦੀ ਕਦੀ ਹਾਂਜੀ ਉਹ ਤੇ ਹੈ ਹੀ ਆ ਬ ਮਾੜਾ ਮੋਟਾ ਮੈਂ ਤੇ
ਜਿ ਸਿਲਾਈ ਕੀਤੀ ਏ ਮਸ਼ੀਨ ਖਰਾਬ ਹੋ ਗਈ ਬੰਦਾ ਬੈਠਾ ਠਰੇਗਾ ਮਸ਼ੀਨ ਵਾਲਾ ਪਾਈ ਜਾਏਗਾ ਤੇ ਤਾਂ ਜਾ ਕੇ ਫਿਰ ਘਰ ਦੇ ਵਿੱਚ
ਹਾਂ ਇਹ ਤੇ ਮੇਰੇ ਵਾਲਾ ਹਾਲ ਹੋਇਆ ਨਾ ਮੇਰੇ ਵੱਲ ਆਾਲ ਹੋਇਆ ਅਮ ਤੇ ਉਹ ਮੈਂ ਨਾ ਕਈ ਵਾਰੀ ਮਸ਼ੀਨ ਤੇ ਨਾ ਮੇਰਾ ਐ ਵੀ ਦੱਸੋ ਮੈਨੂੰ ਕਿ ਕਈ ਵਾਰ ਨਾ ਮੈਂ ਮਸ਼ੀਨ ਦੀ ਉਹ ਸਿਲਾਈ ਨੀ ਠੀਕ ਆਉਂਦੀ ਤੇ ਕਈ ਵਾਰ ਥੱਲੋਂ ਠੀਕ ਆਉਂਦੀ ਹੈ ਤੇ ਉਤਲੀ ਨੀ ਠੀਕ ਆਂਦੀ ਸਲਾਈ
ਤੇ ਤੁਸੀਂ ਅ ਜੋ ਉੱਥੇ ਜੋ ਰੀਲ ਆੁੰਂਦੀ ਹੈ ਰੀਲ ਨੂੰ ਉੱਪਰ ਲਗਾਉਦੇ ਹੋ
ਹਾਂ ਉੱਪਰ ਹੀ ਲਗਾਉਂਦੀ ਹਾਂ ਮੈਂ ਤੇ ਰੀਲ ਨੂੰ ਹ
ਅੱਛਾ ਤੇ ਹੁਣ ਇੱਕ ਦੋ ਵਾਰੀ ਉੱਪਰ ਨਾ ਲਗਾਓ ਉਹਨੂੰ ਨੀਚੇ ਰੱਖਦੋ ਜਿਹੜਾ ਬੋਕਸ ਬਣਿਆ ਹੁੰਦਾ ਦਾ ਉਹਦੇ ਵਿੱਚ ਰੱਖਦੋ ਜੇ ਤੁਸੀਂ ਰਓ ਜੇ ਟਾਪ ਦੇ ਹਾਂ ਐ ਵੀ ਫਰਕ ਪੈਂਦਾ ਜੇ ਵੀ ਧਾਗਾ ਖਿੱਚਿਆ ਜਾਂਦਾ ਨਾ ਤਾਂ ਕਰਕੇ ਵੀ ਕਈ ਵਾਰ ਉਹ ਧਾਗਾ ਤੱ ਜਾਂ ਮਸ਼ੀਨ ਦਾ ਟਾਪ ਦਿੰਦੀ ਏ ਸਿਲਾਈ ਸਹੀ ਨਹੀਂ ਆਉਂਦੀ ਇਕਦਮ ਨੀਚੋਂ ਦੀ ਜੇ ਨੀਚੋਂ ਸਿਲਾਈ ਖ਼ਰਾਬ ਆ ਰੀ ਤੇ ਤੁਆਡੀ ਉੱਪਰ ਨੂੰ ਮਸ਼ੀਨ ਦੇ ਅੱਗੇ-
ਹਾਂ- ਉਪਰੋਂ ਵੀ ਠੀਕ । ਐਸੇ ਐਵੇਂ ਮੈਂ ਆਪਣੀ- ਸੇਲੀ ਵੀ ਮੇਰੀ ਕਰਦੀ ਹੈਗੀ ਨਾ। ਮੈਂ ਉਦੇ ਕੋਲ ਥੋੜਾ ਬੋਤਾ ਸਿੱਖਿਆ ਸੀ। ਓ ਕੇਂਦੀ ਜਦੋਂ ਤੁਆਡੀ ਸਿਲਾਈ- ਫੇਰ ਜੇ ਉੱਪਰੋਂ ਠੀਕ ਨੀ ਨਾ ਆ ਰੀ ਤੇ ਤੁਆਡੇ ਮਲਬ ਕਿ ਥੱਲੇ- ਏ ਜੇੜੀ ਫਿਰ- ਕੀ ਹੈਗੀ ਨਾ ਓ ਸਈ ਨੀ ਲੱਗੀ ਹੋਈ।
ਤੁਸੀਂ ਜੇੜੀ ਤੁਆਡੀ ਡੱਬੀ ਏ ਡੱਬੀ। ਉਦਾ ਉੱਤੇ- ਬਰੀਕ ਜਿਆ ਪੇਚ ਲੱਗਿਆ ਤੁਸੀਂ ਧਿਆਨ ਨਾ ਕਦੇ ਦੇਖਣਾ।
ਹਾਂਜੀ -ਹਾਂਜੀ ਉਨਾਂ ਨੇ ਮੈਨੂੰ ਦੱਸਿਆ ਸੀ ।ਫੇਰ ਹਾਂ ਉਹ ਕੇਂਦ-
ਨਿਕਲਦਾ ।ਬਿਲਕੁਲ ਏਂਜ ਜ ਨਾ- ਖ਼ਰਾਬ ਆਂਦਾ। ਤੁਸੀਂ ਉਦਾ ਪੇਚ ਈ ਕੱਸ ਦਿਆ ਕਰੋ। ਪੇਚ ਕਿਵੇਂ ਕੱਸੋਗੇ? ਓ ਫਿਰਕੀ ਦੀ ਜੇੜੀ ਸਾਈਡ ਦੀ ਕਿਨਾਰੀ ਹੁੰਦੀ ਏ- ਓ ਫਿਰਕੀ ਨੂੰ ਵਿਚ ਪਾ ਕੇ ਅਸੀਂ- ਇਆਂ ਹੀ ਕੱਸਦੇ ਆਂ। ਸਾਨੂੰ ਪੇਚ ਪੂਚ ਕਾਜ ਦੀ ਲੋੜ ਈ ਨੀ ਪੈਂਦੀ।
ਹਾਂਜੀ ਏਈਓ ਤੁਸੀਂ ਜੇੜੀ ਗੱਲ ਦੱਸੀ ਨਾ, ਮੈਂ ਸੇਲੀ ਕੋ ਸਿੱਖੀ ਸੀ ਮੈਂ। ਕਿਆ ਚਲ ਮੈਂ ਵੀ ਹੌਲੀ -ਹੌਲੀ ਅਪ- ਆਪਣੇ ਆਪ ਈ ਆ ਜੇਗੀ ਥੋੜ੍ਹੀ ਬਹੁਤੀ ਜਾ- ਮੈਂ ਕਿਆ ਥੋੜ੍ਹੀ ਬੋਤੀ ਮੈਂ ਭੈਣ ਜੀ- ਪੁਛ ਨੀ ਆ-
ਔਖਾ ਨੀ ਆ ਪੈਂਦਾ ਨਾ ਜੇੜੇ -ਜੇੜੇ ਕੰਮ ਵੀ ਬੰਦਾ ਪੈ ਜੇ। ਆਪੇ ਆ ਜਾਂਦੀ ਜਾਚ।
ਹਾਂ ਆਪੇ ਆ ਜਾਂਦੀ। ਸਈ ਕਿਆ। ਜੀ ਬਿਲਕੁਲ।
ਹੁਣ ਮੈਂ ਵੀ ਪੇਕੇ ਆਈ ਆਂ। ਕਿ ਹੁਣ ਮੇਰੀ ਮੰਮੀ ਕਹਿੰਦੇ ਨੇ ਵੀ ਮੇਰਾ ਸੂਟ ਸੀ ਦੇ
ਹੂੰ
ਮੈਂ ਕਿਆ ਚੱਲ ਕੋਈ ਨਾ ਹੁਣ ਦੋ ਤਿੰਨ ਦਿਨ ਆਰਾਮ ਕਰ ਲਿਆ। ਚੱਲ ਕੱਲ ਦੇਖਦੀ ਆਂ। ਮਸ਼ੀਨ ਰੱਖ ਦੀਆਂ ਸੂਟ ਕੱਟਦੀ ਆ। ਅ ਸੂਟ ਦੇ ਦੋ ਘੰਟੇ ਚ ਬਣ ਜਾਣਾ ਜੇ ਬੱਚਾ ਬੈਠਣ ਦੇ ਤਾਂ ਤੰਗ ਬੜਾ ਕਰਦੇ ਨੇ। ਮਿੰਟ-ਮਿੰਟ ਮਸ਼ੀਨ ਤੋਂ ਉੱਠ ਕੇ ਨਾ ਫਿਰ ਮੁੜ ਕੇ ਬਹਿਣ ਤੋਂ ਮਨ ਨੀ ਕਰਦਾ। ਬੰਦਾ ਲਗਾਤਾਰ ਦੋ ਘੰਟੇ ਬੈਠਾ ਰ ਨਾ ਬੰਦਾ ਦੋ ਘੰਟੇ ਕੰਮ ਪੂਰਾ ਕਰਕੇ ਬੰਦਾ ਕਹਿੰਦਾ ਚਲੋ।
ਹਾਂਜੀ। ਲਗਾਤਾਰ ਅਲੱਗ ਲੱਗਿਆ ਰਹੇ ਤੇ ਲਗਿਆ ਰ ਜੇ ਉੱਠ ਉੱਠ ਗਿਆ ਤੇ ਫਿਰ ਮਨ ਨੀ ਕੁਛ ਗਰਮੀ ਬੜੀ ਹੈ ਨਾ ਤਾਂ ਕਰਕੇ ਤਾਂ ਕਰਕੇ ਜੀਅ ਨਹੀਂ ਕਰਦਾ ਹੈਗਾ ਕੁਛ ਵੀ ਕਰਨ ਤੇ ਨਾ। ਮੇਰਾ ਵੀ ਇਹ ਹਾਲ ਹੁੰਦਾ ਕਈ ਵਾਰੀ ਤੇ ਨਾ ਮਸ਼ੀਨ ਜਿਵੇਂ ਲੈ ਕੇ ਆਈ ਆ ਬੈਠੀ ਹਾਂ ਫਿਰ ਜੇ ਉਹ ਜੇ ਕਰਦੀ ਰਹੀ ਤੇ ਕਰਦੀ ਰਹੀ ਜੇ ਆਲਸ ਆ ਗਿਆ ਨਾ ਫਿਰ ਨੀ ਆਉਂਦਾ ਕੰਮ ਮਸ਼ੀਨ ਦਾ ਫਿਰ ਉੱਥੇ ਪਿਆ ਤੇ ਫਿਰ ਉਥੇ ਪਿਆ ਤੇ ਪਿਆ ਹੈਗਾ।
ਓਥੇ ਵੀ ਹੈ ਗਰਮੀ ਨਹੀਂ।
ਹਾਂ, ਵਾਧੂ-ਵਾਧੂ ਭੈਣਜੀ ਹੋਰ ਏਸੀ ਤੋਂ ਬਿਨਾਂ ਤੇ ਏਸੀ ਤੋਂ ਬਿਨਾਂ ਤੇ ਬੈਠਾ ਨੀ ਜਾਂਦਾ। ਸਾਡਾ ਤੇ ਏਸੀ ਐਜ ਸ਼ਾਮੀ ਦਾ ਹੀ ਸ਼ੁਰੂ ਹੋ ਜਾਂਦਾ ਵੇ। ਇੱਥੇ ਜਾ ਕੇ ਸਵੇਰੇ ਬੰਦ ਹੁੰਦਾ ਵੇ। ਹੁਣ ਬੈਠੇ ਤੇ ਰਹਿੰਦੇ
ਸਾਰਾ ਦਿਨ ਚੱਲਦਾ ਰਹਿੰਦਾ। ਗਰਮੀ ਜਾਏ ਕਿੱਥੇ ਬੰਦਾ ਹਾਂ।
ਜਦੋਂ ਮੀਟਰ ਚੱਲੇ ਚੱਲਦਾ ਹੈ ਉਦੋ ਬਿੱਲ ਆਏਗਾ ਉਦੋਂ ਪਤਾ ਚੱਲੇ। ਕਿੰਨੀ ਗਰਮੀ ਜਿਆਦਾ ਲੱਗੀ। ਹੂੰ ਹੋਰ ਅਨਾ
ਬੱਚੇ ਠੀਕ ਨੇ ਘਰ ਬੱਚੇ ਠੀਕ ਨੇ।
ਹਾਂਜੀ ਠੀਕ ਹੈਗੇ ਨਾ। ਹੋਰ ਪਾਈ ਜੀ ਦਾ ਕੰਮ ਆਹ ਬਸ ਸੋਣ ਤੇ ਸੋਣ ਦੀ ਤਿਆਰੀ ਚ ਹੈਗੀ ਸੀ ਮੈਂ ਕਿਹਾ ਚਲੋ ਇੱਕ ਵਾਰੀ ਮੈਂ ਜਰਾ ਫਿਰ ਸਵੇਰੇ ਮੈਨੂੰ ਫੋਨ ਕਰਨਾ ਪੈਣਾ ਸਵੇਰੇ ਤੇ ਬੜਾ ਕੰਮ ਆਉਂਦਾ ਹੈਗਾ ਵੇ।
ਹਾਂਜੀ।ਹਾਂਜੀ।
ਕਿ ਹੁੰਦਾ ਹੈਗਾ ਵੇ। ਨਾਸ਼ਤਾ ਬਣਾਓ ਕੱਪੜੇ ਧੋਵੋ, ਭਾਂਡੇ ਮਾਂਜੋ ਮੈਂ ਕਿਹਾ ਸਵੇਰੇ ਫਿਰ ਮੈਨੂੰ ਟਾਈਮ ਨੀ ਮਿਲਣਾ ਤੇ, ਮੈਂ ਕਿਹਾ ਚਲੋ ਹੁਣ ਇਹ ਉਹਨਾ ਨਾਲ ਮੈਂ ਗੱਲ ਕਰ
ਤੁਸੀ ਲਾਣਾ ਚੱਕਰ ਘਰ।
ਹੋਰ ਹਾਂਜੀ ਹਾਂਜੀ ਆਵਾਂਗੇ ਤੁਸੀ ਵੀ ਲਾਣਾ ਚੱਕਰ ਲੈ ਕੇ ਆਣਾ ਆਪਨੀ ਮੰਮੀ ਨੂੰ ਵੀ ਲੈ ਕੇ ਆਣਾ ਹੰ।
ਲਗਾਉਣਾ ਫੇਰ ਚੱਕਰ ਬੱਚਿਆਂ ਨੂੰ ਲੈ ਆਉਣਾ। ਬੜਾ ਚਿਰ ਹੋ ਗਿਆ ਤੁਹਾਡੇ ਬੱਚੇ ਦੇਖਿਆ ਵੀ।
ਹੁ ਹੁ ਹੁ ਹੁ ਮੇਰੇ ਨਾ ਬ ਚੇ ਜਾਂਦੇ ਹੀ ਨੀ ਕਿਤੇ ਪਹਿਲੀ ਗੱਲ ਤੇ ਇਹੀ ਹੈ ਸ਼ਰਮ ਆਉਂਦ ਇਹਨੇਂ ਇਹਨੇਂ ਵੱਡੇ ਹੋ ਗਏ ਨਾਂ। ਤਾਂ ਕਰਕੇ ਹੁ ਹੁ ਹੁ ਚਲੋ ਬਈ ਠੀਕ ਹੈ ਚੰਗਾ-ਚੰਗਾ-ਚੰਗਾ ਸਤਿ ਸ੍ਰੀ ਅਕਾਲ। ਇੱਥੇ ਵੀ